ਜੀ
ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ
ਬਸ ਵਧੀਆ ਜੀ, ਤੁਸੀਂ ਸੁਣਾਓ ਜੀ
ਬਸ ਮੈਂ ਵੀ ਵਧੀਆ, ਹੋਰ ਬਸ ਕੁਛ ਨੀ, ਬੈਠੇ ਅਸੀਂ ਸੀਰੀਅਲ ਦੇਖਦੇ ਸੀ ਛੋਟ ਇਕ ਸਰਦਾਰਨੀ
ਅੱਛਾ ਜੀ, ਅੱਜ ਆਪਾਂ ਭੋਜਨ ਬਾਰੇ ਗੱਲ ਕਰਨੀ ਆ ਜੀ
ਬਿਲਕੁਲ-ਬਿਲਕੁਲ, ਬਿਲਕੁਲ
ਅੱਛਾ ਜੀ, ਕੀ ਖਾਧਾ ਸੀ ਫਿਰ ਸਵੇਰੇ ਜੀ
ਸਵੇਰੇ ਮੈਂ ਉੱਠੀ ਹਾਂ ਇੱਕ ਵਜੇ ਮੇਰਾ ਰਾਤੀ, ਹਾਂ ਮੈਂ ਰਾਤੀ ਅ। ਕਹਿ ਲਓ ਸਵੇਰੇ ਹੀ ਸੁੱਤੀ ਆਂ ਛੇ ਵਜੇ ਕੰਮ ਕਰਕੇ ਆਪਣਾ, ਤੇ ਫਿਰ ਮੈਂ ਇੱਕ। ਇੱਕ ਵਜੇ ਬ੍ਰੰਚ ਹੀ ਕੀਤਾ, ਉਹ ਕੀਤਾ ਮੈਂ ਅ ਹਾਂ ਅ, ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਸੀ ਤੇ ਨਾਲ ਮੈਂ ਦੋ ਫੁਲਕੇ ਖਾਦੇ। ਤੇ, ਤੁਸੀਂ ਕੀ ਖਾਧਾ।
ਅੱਛਾ ਜੀ।
ਹਾਂਜੀ, ਤੁਸੀਂ ਕੀ ਖਾਧਾ ਅੱਜ।
ਮੈਂ ਸਵੇਰੇ ਹੀ ਖਾਧੇ, ਪਨੀਰ ਤੇ ਪਿਆਜ ਵਾਲੇ ਪਰੌਂਠੇ
ਅੱਛਾ
ਹਾਂਜੀ
ਸਹੀ ਹੈ, ਸਹੀ ਹੈ ਵੈਸੇ ਤੁਸੀਂ ਅਪਾਰਟ ਫਰੋਮ ਪਰੌਂਠੇ ਬ੍ਰੇਕਫਾਸਟ 'ਚ ਹੋਰ ਕੀ ਖਾਂਦੇ ਹੋ
ਹੋ ਇਹੀ ਆ, ਜਿੱਦਾਂ ਪੋਹਾ ਖਾ ਲਿਆ
ਹਾਂ, ਅਸੀਂ ਵੀ ਪੋਹੇ ਖਾਈਦੇ ਆ, ਸਾਡਾ ਬ੍ਰੇਕਫਾਸਟ ਹੁੰਦਾ ਆ ਪੋਹੇ
ਪੋਹਾ ਜਾਂ ਚਿਲਾ, ਬੇਸਣ ਚਿੱਲਾ
ਹਾਂ- ਹਾਂ, ਹਾਂ, ਮੈਂ ਵੀ ਇਹੀਓ ਕੁਛ ਖਾਂਦੀ ਹਾਂ ਹਾਂਜੀ, ਜਾਂ ਮੈਂ ਖਾਂਦੀ ਹਾਂ ਓਵਰਨਾਈਟ ਓਟਸ
ਹਮ
ਓਵਰਨਾਈਟ ਓਟਸ ਬੜੇ ਸਵਾਦ ਹੁੰਦੇ ਆ, ਅੱਜ ਮੈਂ ਬਣਾ ਕੇ ਸੋਣਾ ਆ, ਸਵੇਰੇ ਖਾਊਂਗੀ ਕੱਲ੍ਹ, ਜਦੋਂ ਮੇਰੀ ਰੇਡੀਓ ਮੋਰਨਿੰਗ ਡਿਊਟੀ ਛੁੱਟੀ ਹੁੰਦੀ ਆ, ਮੈਂ ਰਾਤੀ ਆਪਣੇ ਓਵਰਨਾਈਟ ਓਟਸ ਬਣਾ ਕੇ ਤੇ ਸੋ ਜਾਂਦੀ ਆਂ, ਫੇਰ ਸਵੇਰੇ ਭੱਜੜ ਨੀ ਪੈਂਦੀ। ਉਹ ਡੱਬਾ ਬੈਗ 'ਚ ਪਾਈਦਾ ਤੇ ਚੱਲ ਜਾਈਦਾ ਆ, ਇਹੀ ਬ੍ਰੇਕਫਾਸਟ ਹੁੰਦਾ ਮੇਰਾ। ਹੋਰ ਭੋਜਨ ਦੇ ਵਿੱਚ, ਅੱਜ- ਕੱਲ੍ਹ ਇੱਕ ਨਵੀਆਂ ਸਟੱਡੀਜ਼ ਵੀ ਆਈਆਂ ਕੇ। ਸਾਡਾ ਇੰਡੀਆ ਜਿਹੜਾ ਆ, ਉਹ ਡਾਇਬਟਿਕ ਕੈਪੀਟਲ ਬਣ ਰਿਹਾ, ਡਾਇਬਟਿਕ ਕੈਪੀਟਲ ਮਤਲਬ ਮਤਲਬ ਨਾਈਨਟੀ ਪਰਸੈਂਟ ਲੋਕਾਂ ਨੂੰ ਸਾਡੇ ਦੇਸ਼ ਦੇ ਵਿੱਚ। ਅਹ ਸ਼ੂਗਰ ਦੀ ਬਿਮਾਰੀ ਆ, ਤੇ ਉਹਦਾ ਕਾਰਨ ਇਹ ਦ ਸ। ਦੱਸਿਆ ਜਾ ਰਿਹਾ, ਕਿ ਸਾਡੇ ਡਾਇਟ ਦੇ ਵਿੱਚ ਨਾ। ਹਾਂ ਉਹ ਨਹੀਂ ਹੈ, ਪ੍ਰੋਟੀਨ ਦੀ ਘਾਟ ਹੈ। ਪ੍ਰੋਟੀਨ ਦੀ ਕਮੀ ਹੈ, ਤਾਂ ਕਰਕੇ ਸਾਡੀਆਂ ਮਾਵਾਂ ਦੇ ਗੋਡੇ ਵੀ ਇਸੇ ਕਰਕੇ ਦੁਖਦੇ ਆ। ਤੇ ਅਨਫਿੱਟ ਵੀ ਸਾਡੀ ਜਨਰੇਸ਼ਨ ਇਸੇ ਕਰਕੇ ਆ ਆਉਣ ਵਾਲੀ ਵੀ। ਤੇ ਹੁਣ ਵਾਲੀ ਵੀ, ਹੁਣ ਵਾਲੀ ਦਾ ਤਾਂ ਇਹ ਹਿਸਾਬ ਆ ਜੀ। ਕਿ ਸਟਰੀਟ ਫੂਡ ਇੰਨਾ ਜ਼ਿਆਦਾ ਪ੍ਰਚਲਿਤ ਹੈਗਾ। ਤੁਸੀਂ ਬਾਹਰ ਜਾਓ, ਤੁਹਾਨੂੰ ਥਾਂ- ਥਾਂ ਕਿਤੇ ਵੀ ਰੇਹੜੀਆਂ ਦੇਖਣੀਆਂ ਹੀ ਨਹੀਂ ਆ, ਉੱਥੇ ਕੈਫੇਸ ਬਣੇ ਹੋਏ ਆ। ਪ੍ਰੋਪਰ ਐਬੀਐਂਸ ਦੇ ਵਿੱਚ। ਇੱਥੇ ਪਸੀਨੇ ਦੇ ਨਾਲ ਭਰੇ ਹੱਥਾਂ ਦੇ ਨਾਲ ਹੀ। ਅ ਲੋਕੀ ਖਾਈ ਪੀ ਜਾਂਦੇ ਹੈ। ਫੇਰ ਬਿਮਾਰ ਹੋਈ ਜਾਂਦੇ ਆ ਕੈਂਸਰ ਦੀਆਂ ਤਾਂ। ਰੇਹੜੀਆਂ ਲੱਗ ਰਹੀਆਂ ਆਪਣੇ ਪੰਜਾਬ ਦੇ ਵਿੱਚ ਤੇ ਇਹ ਹ ਬਹੁਤ ਘਾਤਕ ਹੈ। ਤੇ ਸਰਕਾਰ ਨੂੰ ਇਹਦੇ ਤੇ ਨਾ, ਕੋਈ ਠੋਸ ਕਦਮ ਵੀ ਚੁੱਕਣੇ ਚਾਹੀਦੇ ਆ। ਮੇਰੇ ਹਿਸਾ- ਬ, ਨਾਲ ਹਾਂਜੀ- ਹਾਂਜੀ ਤੁਹਾਡਾ ਕੀ ਕਹਿਣਾ ਇਹਦੇ ਬਾਰੇ। ਕਿ ਸਾਡੀ ਇੰਡੀਅਨ ਡਾਇਟ ਦੇ ਵਿੱਚ ਕੀ- ਕੀ ਚੀਜ਼ਾਂ ਹੋਣੀਆਂ ਚਾਹੀਦੀਆਂ। ਹਾਂਜੀ- ਹਾਂਜੀ ਤੁਹਾਡੀ ਗੱਲ ਬਿਲਕੁਲ ਸਹੀ ਬਾਹਰ ਦਾ ਘੱਟ ਖਾਣਾ ਚਾਹੀਦਾ, ਖਾਣਾ ਚਾਹੀਦਾ। ਜਿਦਾਂ ਹੁਣ ਹੈੇਗਾ ਸਵੇਰੇ ਪੋਹਾ ਖਾਓ, ਹੂੰ ਓਟਸ ਖਾਓ, ਬ੍ਰੈਡ ਆਮਲੇਟ। ਹਾ ਖਾਓ। ਹਾਂ ਬਿਲਕੁਲ-ਬਿਲਕੁਲ, ਬਿਲਕੁਲ ਮਤਲਬ ਪ੍ਰੋਟੀਨ ਵਿੱਚ ਡਾਇਟ ਲੈਣੀ ਚਾਹੀਦੀ ਹੈ। ਤੇ ਕੁਛ ਲੋਕ ਕਹਿੰਦੇ ਆ ਕਿ, ਅਸੀਂ ਵੈਜੀਟੇਰੀਅਨ ਆ। ਅਸੀਂ ਆਪਣਾ ਪ੍ਰੋਟੀਨ ਕਿੱਦਾਂ ਪੂਰਾ ਕਰੀਏ। ਤੇ ਉਹਨਾਂ ਲਈ ਫੇਰ ਨਾ, ਇੱਕ ਮੈਂ ਰੀਲ ਦੇਖ ਰਹੀ ਸੀ। ਅ ਕੋਈ ਫਿਟਨੈਸ ਐਕਸਪਰਟਿ ਹੀ ਸੀ। ਕੋਈ ਡਾਇਟਿਸ਼ਨ ਦੀ ਵੀ ਮੈਂ ਰੀਲ ਦੇਖ। ਸੀ। ਉਹ ਇਹ ਕਹਿੰਦੇ ਆ ਕਿ ਤੁਸੀਂ ਨਾ ਗਰੀਕ ਯੋਗਟ ਨਾਲ ਲਿਆ ਕਰੋ। ਮੰਨ ਲਓ ਜੇ ਤੁਸੀਂ ਰਾਜਮਾਂ ਚਾਵਲ ਵੀ ਖਾ ਰਹੇ ਹੋ। ਤੇ ਤੁਹਾਡੀ ਪਲੇਟ ਦੇ ਵਿੱਚ ਨਾ ਪ੍ਰੋਟੀਨ ਇਨ ਟੇਕ ਪੂਰਾ ਹੋਣਾ ਚਾਹੀਦਾ। ਜਾਂ ਗਰੀਕ ਯੋਗਟ ਹੋ ਗਈ, ਜਾਂ ਓਮਲੇਟ ਹੋ ਗਿਆ। ਜੇ ਤੁਸੀਂ ਇਹ ਅ। ਨਾ ਆਪਣੀ ਡਾਈਟ ਦੇ ਵਿੱਚ, ਪ੍ਰੋਟੀਨ ਐਡ ਕਰੀ ਜਾਓਗੇ ਨਾ, ਤੁਹਾਨੂੰ ਇੱਕ ਤਾਂ ਭੁੱਖ ਘੱਟ ਲੱਗੇਗੀ। ਦੂਜਾ- ਜਿਹਨੂੰ ਕਹਿੰਦੇ ਆ ਨਾ ਕਈ ਵਾਰੀ ਆਪਾਂ ਰੋਟੀ ਖਾ ਲੈਂਦੇ ਹਾਂ, ਸਾਨੂੰ ਤਾਂ ਵੀ ਭੁੱਖ ਲੱਗ ਜਾਂਦੀ ਆ। ਘੰਟੇ ਬਾਅਦ ਹੀ, ਡੇਢ ਘੰਟੇ ਬਾਅਦ ਹੀ। ਉਹਦਾ ਇਹੀ ਰੀਜ਼ਨ ਹੁੰਦਾ ਕਿ, ਸਾਡੀ ਬੋਡੀ ਨੂੰ ਸਿਰਫ ਕ- ਮਿਲ ਰਿਹਾ ਆ। ਪ੍ਰੋਪਰ ਨਿਊਟਿਸ਼ਨ ਨਹੀਂ ਮਿਲ ਰਿਹਾ।
ਅੱਛਾ ਜੀ।
ਹਾਂਜੀ- ਹਾਂਜੀ ਤੁਸੀਂ ਤਾਂ ਹੋਟਲ ਚ ਕੰਮ ਕਰਦੇ ਹੋ ਨਾ?
ਹਾਂਜੀ- ਹਾਂਜੀ।
ਉੱਥੇ ਜ਼ਿਆਦਾਤਰ ਲੋਕ ਕੀ ਖਾਣਾ ਪਸੰਦ ਕਰਦੇ ਨੇ।
ਉੱਥੇ ਤਾਂ ਹੈਗੀ ਆ। ਉੱਥੇ ਸਾਰਾ ਕੁੱਝ ਹੀ ਹੈ ਜੀ, ਜਿੱਦਾਂ ਹੁਣ ਚਿਕਨ ਬਰਿਆਨੀ ਆ ਤ- ਅ ਦਾਲ ਹੈ, ਪਨੀਰ ਹੈ, ਮਿਕਸ ਵੈਜ ਹੈ, ਪਾਲਕ ਪਨੀਰ ਹੈ, ਟਿੱਕੇ ਹੈ, ਨੂਡਲ ਹੈ, ਬਰਗਰ ਹੈ, ਫੈਨ ਫਰਾਈਸ ਹੈ। ਪੀਜ਼ਾ ਹੈ।
ਅੱਛਾ-ਅੱਛਾ, ਅੱਛਾ ਤੇ ਲੋਕੀ ਮਤਲਬ ਜੰਕ ਜ਼ਿਆਦਾ ਪ੍ਰੈਫ- ਫਰ ਕਰ ਰਿਹਾ ਆ ਨਾ, ਅੱਜ ਕੱਲ।
ਇਹ ਹੈ ਕਿ ਉਹ, ਪਹਿਲੇ ਕੋਈ ਪਹਿਲੇ ਇੱਦਾਂ ਹੈ ਕਿ ਪਹਿਲੇ ਸਨੈਕਸ ਔਰਡਰ ਕਰਦੇ ਆ। ਫੇਰ ਬਾਅਦ ਚ ਉਹਨਾਂ ਨੇ ਡਿਨਰ ਆਰਡਰ ਕ- ਔਡਰ ਕਰਦਾ ਏ ਹੈਗਾ।
ਅੱਛਾ-ਅੱਛਾ, ਅੱਛਾ।
ਹਾਂ ਏਦਾ ਹੈ ਕਿ, ਉਹਨਾਂ ਨੇ ਪਹਿਲੇ ਸਨੈਕਸ ਔਡਰ ਕਰਨਗੇ। ਖਾਣਗੇ ਫੇਰ ਬਾਅਦ ਚੋ ਉਹ ਡਿਨਰ ਔਡਰ ਕਰਾਗੇ।
ਤੇ ਉਹ ਵੀ ਕਿੰਨੀ ਗ਼ਲਤ ਚੀਜ਼ ਆ। ਪਹਿਲੇ ਤੁਸੀਂ ਸਨੈਕਸ ਖਾ ਲਓ, ਪੇਟ ਭਰ ਕੇ ਫੇਰ ਡਿਨਰ, ਖਾ ਲੋ ਉਹ ਵੀ ਰਾਤ ਦੇ ਟਾਈਮ ਚ।
ਉਹੀ ਨਾ, ਸਨੈਕਸ ਨਾਲ ਵੀ ਭਾਰੇ ਹੁੰਦੇ ਆ।
ਹਾਂ ਡਾਇਜੈਸਟ ਹੀ ਨਹੀ ਹੋਣਾ ਬੰਦੇ ਨੂੰ, ਰਾਤੀ ਜਦੋਂ ਅਸੀਂ ਮੋਸਟ ਆਫ ਦੀ ਟਾਈਮ ਆਪਾਂ ਜੇ, ਨਿਊਜ਼ ਪੜੀਏ ਜਿਹਨਾਂ ਨੂੰ ਹਾਰਟ ਅਟੈਕ ਰਾਤੀ ਆਉਂਦਾ। ਉਹਦਾ, ਇੱਕ ਕਾਰਨ ਇਹ ਵੀ ਹੁੰਦਾ ਕਿ ਅਸੀਂ, ਰਾਤੀ ਠੂਸ- ਠੂਸ ਕੇ ਖਾ ਜਾਂਦੇ ਹਾਂ। ਤੇ ਫੇਰ ਉਹ ਹਾਰਟ ਵਿਚਾਰਾ ਕੀ ਕਰੇਗਾ।
ਹਾਂਜੀ- ਹਾਂਜੀ।
ਅਕਸ਼ੈ ਕੁਮਾਰ ਜਿੰਨੀ ਐਕਸਰਸਾਈਜ਼ ਕਰਦਾ, ਜਿੰਨਾ ਉਹਦਾ ਉਹ ਆ। ਅ ਰੋਜ਼ ਦਾ ਫੂਡ ਮਟੀਰੀਅਲ ਤੇ ਉਹ, ਉਹਦੀਆਂ ਨਾ ਡਿਸ਼ਿਸ ਦੀ ਮੈਂ, ਇੱਕ ਦੇਖੀ ਸੀਗੀ ਵੀਡੀਓ। ਉਹ ਬੀਟਰੂਟ ਦੀ ਟਿੱਕੀ ਖਾਂਦੇ ਹੈ।
ਅੱਛਾ ਜੀ।
ਮਤਲਬ ਉਹਨਾਂ ਨੇ ਜੇ ਏਦਾ ਦੀਆਂ ਚੀਜ਼ਾਂ ਖਾਣੀਆਂ ਵੀ ਆ ਤੇ ਉਹ ਉਹਨਾਂ ਨੇ ਨਾ। ਅਹ ਚੰਗੇ ਢੰਗ ਨਾਲ ਖਾਣੀ ਹੈ, ਬੀਟਰੂਟ ਦੀ ਟਿੱਕੀ ਏਦਾਂ ਹੋ ਗਈ ਕਿ। ਬੀਟਰੂਟ ਤੇ ਵੇਸਨ ਦੋਨਾਂ ਨੂੰ, ਮਿਕਸ ਕਰਕੇ ਆਟਾ ਗੁੰਨ ਲਿਆ। ਤੇ ਫਿਰ ਅਹ ਤਵੇ ਤੇ ਘਿਓ ਲਗਾ ਕੇ, ਦੇਸੀ ਘਿਓ ਲਗਾ ਕੇ। ਤੜਕਾ ਲਾ ਕੇ ਤੇ ਬੀਟ ਰੂਟ ਦੀ ਟਿੱਕੀ ਦੀ ਸ਼ੇਪ ਦੀ ਉਹਨੂੰ। ਰੋਸਟ ਕਰ ਲਿਆ ਫਰਾਈ ਕਰਨ ਦੀ ਥਾਂ ਤੇ। ਫਿਰ ਉਹ ਉਹਨੂੰ ਦਹੀਂ ਨਾਲ ਪਾ ਕੇ ਖਾਂਦੇ ਆ, ਉਹ ਇੱਕ ਪ੍ਰੋਟੀਨ ਵਿੱਚ ਡਾਇਟ ਹੈ। ਜੇ ਆਪਾਂ ਕਹੀਏ ਨਾ ਕਿ ਇਕੱਲਾ ਚਿਕਨ ਨਾਲ ਹੀ। ਹਾਂ ਪ੍ਰੋਟੀਨ ਪੂਰਾ ਹੋ ਜਾਂਦਾ ਇਹ ਵੀ ਜਰੂਰਤ ਨਹੀ ਆ ਹੋਰ ਵੀ ਬਥੇਰੀ ਆ। ਭੋਜਨ ਦੀਆਂ ਆਈਟਮਾਂ ਨੇ ਜਿਨਾਂ ਨਾਲ ਪ੍ਰੋਟੀਨ ਪੂਰਾ ਕੀਤਾ ਜਾ ਸਕਦਾ ਹੈ।
ਅੱਛਾ ਜੀ।
ਹਾਂਜੀ।
ਆਹ ਤਾਂ ਹੈਗਾ ਜੀ, ਬਿਲਕੁਲ ਬਿਲਕੁਲ। ਜਿੰਨਾ ਤੁਹਾਨੂੰ, ਜਿੰਨਾ ਤੁਸੀਂ ਪ੍ਰੋਟੀਨ ਖਾਓਗੇ ਓਨਾ ਤੁਹਾਡੇ ਲਈ ਫ਼ਾਇਦਾ ਹੈ। ਕਿ ਬਾਹਰ ਦੀਆਂ ਚੀਜ਼ਾਂ, ਘੱਟ ਤੋਂ ਘੱਟ ਕਰਲੋ।
ਹਮ ਹਮ ਹਮ ਹਮ ਹਮ ਮੈਂ ਤੁਹਾਨੂੰ, ਇੱਕ ਗੱਲ ਦੱਸਦੀ ਹਾਂ। ਮੇਰੇ ਨਾ, ਮੈਂ ਵਰਸਾ ਗਈ ਸੀ ਪਿਛਲੇ ਸਾਲ। ਤੇ ਉੱਥੇ ਨਾ ਗਲੋਬਲੀ ਇਹ। ਹਰ ਕੰਟਰੀ ਦੇ ਬੱਚੇ ਆਏ ਹੋਏ ਸੀਗੇ ਪੀ ਐੱਚ ਡੀ ਸਕੋਲਰਸ ਅਤੇ ਉਹਨਾਂ ਨਾਲ ਜਦੋਂ। ਜਦੋਂ ਮੇਰੀ ਵਾਰਤਾਲਲਾਪ ਹੋਈ ਮੈਂ ਉਹਨਾਂ ਦੇ ਕਲਚਰ ਬਾਰੇ ਜਾਣਨਾ ਸ਼ੁਰੂ ਕੀਤਾ। ਤੁਸੀਂ ਬਿਲੀਵ ਕਰੋਗੇ ਉੱਥੇ ਦੇ ਲੋਕ, ਅੱਧਾ ਕੇਲਾ ਖਾ ਲੈਂਦੇ ਆ। ਤੇ ਕਹਿੰਦੇ ਮੇਰਾ ਬ੍ਰੇਕਫਾਸਟ ਹੋ ਗਿਆ, ਇੱਕ ਕੌਫੀ। ਜਿਦੇ ਨਾਲ ਬਸ ਇੱਕ ਕੇਲਾ ਖਾ ਲਿਆ, ਇਹ ਉਹਨਾਂ ਦਾ ਬ੍ਰੇਕਫਾਸਟ ਹੋ ਗਿਆ। ਜਾਂ ਕੋਰਸੈਂਟਿਕ ਹੁੰਦਾ ਉਹ ਖਾ ਲਿਆ ਉਹ ਹੋ, ਗਿਆ ਹਾਂ ਬਾਹਰਲੇ। ਕੌਫੀ ਅਡਿਕਟਡ ਬਹੁਤ ਨੇ। ਪਰ ਉਹਨਾਂ ਦੀ ਕੌਫੀ ਵੀ ਜਿਹੜੀ ਹੁੰਦੀ ਆ ਨਾ, ਉਹ ਵੀ ਨਿਊਟਰੀਐਂਟਸ ਨਾਲ ਭਰਪੂਰ ਹੁੰਦੀ ਆ। ਅਸੀਂ ਚਾਹ ਪੀਂਦੇ ਹਾਂ ਚਾਹ, ਖਾਲੀ ਪੇਟ ਐਸਿਡ ਬਣਾ ਦਿੰਦੀ ਹੈ। ਤੇ ਮਾਜਾ ਜਿਹੜੀ ਜਪਾਨ ਦੀ ਹੈਗੀ ਹੈ। ਉਹ ਇੱਕ ਗ੍ਰੀਨ ਟੀ ਦੇ ਨਾਲ ਬਣੀ ਕੋਫੀ ਹੈ, ਜੇ ਅਸੀਂ ਉਹ ਪੀਂਦੇ ਹਾਂ ਨਾ। ਤੁਸੀਂ ਬਿਲੀਵ ਕਰੀਓ ਜਿਵੇਂ ਹੁਣ ਸਾਨੂੰ ਕੀ ਹੁੰਦਾ। ਅਸੀਂ ਅ ਕੁਛ ਵੀ ਕਾਫੀ ਕੰਮ ਕਰਦੇ ਹਾਂ। ਕੰਮ ਕਰਦੇ ਕਰਦੇ ਸਾਡਾ ਸਿਰ ਦੁਖਣਾ ਸ਼ੁਰੂ ਹੋ, ਜਾਂਦਾ ਸਾਨੂੰ ਹੁੰਦਾ ਨਾ ਕਿ ਅਸੀਂ ਚਾਹ ਪੀਏ ਜਾਂ ਕੌਫੀ ਪੀਏ ਕਿਆ। ਕੈਫੇ ਟੇਕ ਕਰੀਏ ਉੱਥੇ ਦੇ ਲੋਕ ਜੇ ਮਜੇਹ ਪੀਂਦੇ ਆ ਨਾ। ਉਹ ਮਾਜਾਂ ਉਹਨਾਂ ਨੂੰ ਸੁਸਤੀ ਨਹੀਂ ਦਿਵਾਉਂਦੀ। ਇੰਸਟੈਂਟ ਐਨਰਜੀ ਬੇਸ਼ੱਕ ਉਹ ਦਿੰਦੀ ਹੈ, ਪਰ ਉਹ ਡਾਇਰੈਕਟ ਸੁਸਤੀ ਨਹੀਂ ਹੁੰਦੀ। ਤੇ ਉਹਦੇ ਨਾਲ ਨਾ ਬੰਦੇ ਦੀ ਐਨਰਜੀ ਇੱਕ ਵੱਖਰੀ ਹੁੰਦੀ ਹੈ ਤੇ ਇਹ ਬਹੁਤ। ਚੰਗੀ ਗੱਲ ਆ ਮਤਲਬ ਖਾਣ ਪੀਣ ਦੀਆਂ ਆਈਟਮਾਂ ਮੈਨੂੰ ਏਦਾਂ ਲੱਗਦਾ ਭੋਜਨ ਨਾ। ਜਿੰਨਾ ਅਸੀਂ ਕੁਆਂਟਿਟੀ ਦੇ ਨਾਲ ਖਾਵਾਂਗੇ, ਓਨਾ ਹੀ। ਜ਼ਿਆਦਾ ਬੈਟਰ ਹੋਏਗਾ ਓਨਾ ਹੀ, ਸਾਡੀ ਬੋਡੀ ਨੂੰ ਅੱਛਾ ਇੰਪੈਕਟ ਕਰੇਗਾ। ਸਵੇਰੇ ਅਸੀਂ ਪਰੌਂਠੇ ਠੂਸ ਲਏ ਜਾਂ, ਆਲੂ ਵਾਲੇ ਪਰੌਂਠੇ ਖਾ ਲਏ ਜਾਂ। ਆਹ ਨਾਨ ਛੋਲੇ ਖਾ ਲਏ, ਉਹ ਤੋਂ ਬਾਅਦ ਚਾਵਾਂ ਪੀ ਛੱਡੀਆਂ ਚਾਰ ਟਾਈਮ। ਫੇਿਰ ਸ਼ਾਮ ਹੁੰਦੇ ਹੁੰਦੇ ਅਸੀਂ ਸਮੋਸੇ ਖਾ, ਲਏ ਨਾਲ ਕੋਲਡ ਡਰਿੰਕ ਪੀ ਲਈ। ਉਹਦੇ ਨਾਲ ਕੀ ਹੋਏਆ, ਉਹਦੇ ਨਾਲ ਤੁਹਾਡੀ ਆਪਣੀ ਲਾਈਫ ਹੀ ਘੱਟ ਰਿਹੀ ਹੋਰ ਤਾਂ ਕੁਛ ਨੀ।
ਹਾਂਜੀ ਹਾਂਜੀ ਮੈਂ ਨਾ ਕਿਥੋਂ ਸੁਣਿਆ ਸੀਗਾ ਕਿ, ਜਿਹੜੇ ਪੈਕੇਟ ਹੈ ਨਾ। ਉਹ ਕਹਿੰਦੇ ਖਾਣੇ ਹੀ ਨਹੀਂੀ ਚਾਹੀਦੇ ਇਹਨਾਂ, ਦਾ ਪਤਾ ਨੀ ਕੀ ਪਾਇਆ ਹੁੰਦਾ ਇੱਕ। ਕਹਿਰੇ ਪੈਕਟ ਕਰਕੇ ਬੰਦਾ ਹਾਰਟ ਅਟੈਕ ਆ ਗਿਆ ਉਹਨੂੰ ਬੰਦੇ ਨੂੰ। ਜੋ ਜਿਹੜੇ ਉਹ। ਆਪਾਂ ਪੈਕੇਟ ਖਾਂਦੇ ਹਾਂ ਉਹ ਕਹਿੰਦੇ ਪਤਾ ਨਹੀਂ ਉੱਥੇ ਵਿਚ ਕੀ ਪਾਉਂਦੇ ਕੀ ਨਹੀਂ। ਪਾਾਂਦੇ ਉਹ ਪੈਕਟ ਕਰਕੇ ਬੰਦੇ ਦੀ ਡੈਥ ਹੋ ਗਈ ਸੀ ਪਾ।
ਬਿਲਕੁਲ ਬਿਲਕੁਲ ਬਿਲਕੁਲ ਇਹ ਜਿੰਨੀਆਂ ਕਹਿ ਲਓ ਇਹ ਪੈਕਡ ਆਈ ਟਮ ਜਾਂਦੀਆਂ ਹੈਗੀਆਂ ਇਹ ਤਾਂ ਨਿਰਾ ਜ਼ੈਨ ਹੈ
ਹਾਂਜੀ ਹਾਂਜੀ ਉਹ ਮੈਂ ਸੁਣਿਆ ਸੀਗਾ ਕਿ ਪੈਕਟ ਬਿਲਕੁਲ ਨਹੀਂ ਗਾਣੇ ਚਾਹੀਦੇ।
ਨਾ ਨਾ ਨਾ ਪੈਕਡ ਆਈਟਮਸ ਮੈਂ ਉਦੀ ਹਿਸਟਰੀ ਜਾਣਨ ਦੀ ਕੋਸ਼ਿਸ਼ ਕੀਤੀ ਸੀ ਪੈਕਡ ਆਈਟਮ ਜਿਹੜੀਆਂ ਨੇ ਇਹ ਉਨਾਂ ਲਈ ਬਣਦੀਆਂ ਸੀ ਕਿਉਂਕਿ ਪਹਿਲੇ ਦੇਖੋ ਫਲਾਈਟਾਂ ਨਹੀਂ ਸੀ ਹੁੰਦੀਆਂ। ਸਮਾਨ ਪਹੁੰਚਾਣਾ ਹੁੰਦਾ ਸੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੂਜੇ ਸ਼ਹਿਰ ਤੋਂ ਤੀਜੇ ਸ਼ਹਿਰ ਹਨਾ। ਤੇ ਉਦੋਂ ਬੰਦਿਆਂ ਨੂੰ ਫਿਰ ਨਿਊਟ੍ਰੀਸ਼ਨ ਦੀ ਕਮੀ ਲੱਗਦੀ ਸੀ ਕਿਉਂਕਿ ਕਿਤੇ ਵੀ ਉਹ ਕੁਛ ਖਾ ਨਹੀਂ ਪਾਂਦੇ ਸੀਗੇ। ਫੇਿਰ ਇੱਕ ਸਾਇੰਟਿਸਟ ਨੇ ਇੱਕ ਅੰਗਰੇਜ਼ੀ ਸਾਇੰਟਿਸਟ ਨੇ ਫਰੂਟਸ ਨੂੰ ਮਿਕਸ ਕਰਕੇ ਉਨੂੰ ਕੁੱਟ ਕੇ ਉਦੀ ਚਟ ਉਹ ਬਣਾ ਕੇ ਕੇ ਫਰੂਟ ਜੂਸ ਬਣਾ ਕੇ ਉਦੇ ਚ ਥੋੜ੍ਹਾ ਜਿਹਾ ਕੋਈ ਕੈਮੀਕਲ ਪਾਇਆ ਤੇ ਨਾਲ ਪਾ ਦਿੱਤਾ ਆਹ ਮਿੱਠਾ ਤਾਂ ਕਿ ਉਹ ਜ਼ਿਆਦਾ ਦਿਨ ਤੱਕ ਉਹ ਰਹੇ ਅਹ ਪੀਣ ਲਾਇਕ ਰਹੇ ਤੇ ਉਹ ਫਰੂਟ ਜੂਸ ਉਨਾਂ ਲਈ ਬਣਿਆ ਸੀ ਜਿਨਾਂ ਨੂੰ ਨਾ ਬਾਰਾਂ ਬਾਰਾਂ ਪੰਦਰਾਂ ਪੰਦਰਾਂ ਵੀਹ ਵੀਹ ਦਿਨ ਟੂਅਰ ਤੇ ਜਾਣਾ ਪੈਂਦਾ ਸੀ ਜਿਨਾਂ ਕੋਲ ਖਾਣ ਪੀਣ ਦੀਆਂ ਆਈਟਮਾਂ ਘੱਟ ਸੀ ਤਾਂ ਕਿ ਉਨਾਂ ਦਾ ਨਿਊਟ੍ਰਿਸ਼ਨ ਰਹੇ ਉਦੇ ਚ ਕੈਲਰੀਜ਼ ਬੇਸ਼ੱਕ ਜ਼ਿਆਦਾ ਹੁੰਦੀ ਆ ਪਰ ਜਿਹੜੇ ਬੰਦੇ ਨੇ ਫਿਜੀਕਲ ਕੰਮ ਕਰਨਾ ਆ ਉਹ ਉਨੇ ਉਦੇ ਚ ਕੰਜ਼ਿਊਮ ਵੀ ਕਰ ਲੈਣਾ ਹੁਣ ਅੱਜ ਕੱਲ ਪੈਕਡ ਫਰੂਟ ਉਹ ਲੋਕ ਪੀ ਰਹੇ ਆ ਜੂਸਿਸ ਉਹ ਲੋਕ ਪੀ ਰਹੇ ਆ ਜਿਨਾਂ ਦਾ ਕੋਈ ਤੋਰਾ ਫੇਰਾ ਨਹੀਂ ਹੈਗਾ ਤੁਸੀਂ ਆਰਾਮ ਦੇ ਨਾਲ ਲੈਪਟੋਪ ਤੇ ਬੈਠੇ ਕੰਮ ਕਰਨਾ ਤੇ ਤੁਸੀਂ ਤਿੰਨ ਟਾਈਮ ਜੂਸ ਪੀ ਰਹੇ ਓ ਫਰੂਟ ਜੂਸ ਰੀਅਲ ਦਾ ਜਿਹੜਾ ਆਂਦਾ ਆ ਬਾਕੀ ਸਾਰੇ ਕੁਛ ਆਂਦੇ ਆ ਅਤੇ ਉਹਦੇ ਨਾਲ ਕੀ ਹੁੰਦਾ ਆ ਉਹਦੇ ਨਾਲ ਤੁਹਾਡੀ ਇੱਕ ਤਾਂ ਸ਼ੂਗਰ ਬੜੀ ਸਪਾਈਕ ਕਰਦੀ ਹੈ ਦੂਜਾ ਤੁਸੀਂ ਡਾਇਬਟੀਜ਼ ਟਾਈਪ ਟੂ ਡਾਇਬਟੀਜ਼ ਹੋਣ ਦਾ ਬੜਾ ਖ਼ਤਰਾ ਰਹਿੰਦਾ ਸਤਿ ਸ਼੍ਰੀ ਅਕਾਲ।